ਹੈਲੋ।
ਹੈਲੋ, ਹੈਲੋ। ਹੈਲੋ।
ਹੈਲੋ।
ਹੈਲੋ, ਹਾਂਜੀ ਸਸਰੀ ਕਾਲ। ਹਾਂਜੀ, ਸਾਸਰੀ ਕਾਲ ਹੈਲੋ। ਹਾਂਜੀ, ਸਸਰੀ ਕਾਲ। ਹੈਲੋ। ਹੈਲੋ। ਹੈਲੋ।
ਹੈਲੋ।
ਹੈਲੋ, ਸਤਿ ਸ਼੍ਰੀ ਕਾਲ। ਹੈਲੋ, ਓਦੀ ਆਵਾਜ਼ ਆ ਰੀ, ਮੇਰੀ ਆਵਾਜ਼ ਓਨੂੰ ਨੀ ਜਾ ਰੀ। ਹੈਲੋ, ਹੈਲੋ।
ਸਾਸਰੀ ਕਾਲ ਜੀ।
ਸਾਸਰੀ ਕਾਲ।
ਹੋਰ ਕੀ ਹਾਲ ਹੈ ਭੈਣ ਜੀ ਠੀਕ
ਹਾਂਜੀ, ਵਧੀਆ ਹਾਂਜੀ ਵਧੀਆ ਠੀਕ ਠਾਕ ਤੁਸੀਂ।
ਹਾਂਜੀ, ਮੈਂ ਐਨੀ ਦੇਰ ਦੀ ਤੁਹਾਨੂੰ ਕੋਲ ਕਰ ਰਹੀ ਤੁਸੀਂ ਜਵਾਬ ਹੀ ਨਹੀਂ ਦੇ ਰਹੇ। ਹੈਲੋ। ਹੈਲੋ ਹੈਲੋ ਜੀ। ਹੈਲੋ।